ਹੈਲੋ
ਹੈਲੋ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
ਕੀ ਹਾਲ ਏ
ਹੋਰ ਕਿੱਦਾਂ ਜੀ ਵਧੀਆ ਜੀ ਵਧੀਆ ਤੁਸੀਂ ਦੱਸੋ
ਹਾਂਜੀ ਮੈਂ ਵੀ ਵਧੀਆ, ਹੋਰ ਦੱਸੋ ਕੀ ਕਰਦੇ ਹੋ
ਕੁਛ ਨੀ, ਹਜੇ ਤਾ ਫ੍ਰੀ ਸੀਗੀ ਬਸ
ਅੱਛਾ-ਅੱਛਾ ਹੋਰ ਚਾਹ ਵਗੈਰਾ ਉਹ ਪੀਲੀ? ਅਛਾ ਅੱਛਾ ਹੋਰ?
ਹੋਰ ਵਧੀਆ ਜੀ ਬਸ, ਹਾਂਜੀ ਸਾਰੇ ਪਰਿਵਾਰ ਵਧੀਆ ਜੀ।
ਅੱਛਾ ਅੱਛਾ ਬਸ ਮੈਂ ਬੈਠੀ ਦੀ ਸੀ ਓਨਲਾਈਨ ਸੂਟ ਮੰਗਆ ਸੀ। ਬਟ ਕੁਛ ਸਮਝ ਨਹੀ ਆ ਰਿਹਾ ਮਤਲਬ। ਕਿਵੇਂ ਮਤਲਬ ਔਨਲਾਈਨ ਸ਼ੋਪਿੰਗ ਮੈਂ ਪੁੱਛ ਰਹੀ ਸੀ ਪਤਾ ਨੀ ਕਿਵੇਂ ਕਰ ਲੈਂਦੇ ਨੇ ਲੋਕੀ ਹੇਨਾ ਇਨੀ ਇਨੀ।
ਹਾਂਜੀ ਹਾਂਜੀ।
ਹੂ, ਮੈਨੂੰ ਤਾਂ ਕੁੱਛ ਸਮਝ ਹੀ ਨਹੀ ਆਂਦਾ। ਫੈਬਰਿਕ ਵਗੈਰਾ ਦਾ ਪਤਾ ਨੀ ਚੱਲਦਾ, ਸਮਝ ਨਹੀ ਆਂਦਾ ਮੈਨੂੰ ਤਾਂ। ਹੁਣ ਮੈਂ ਇੱਕ ਮੰਗਾਇਆ ਸੀ, ਹੂ। ਬਸ ਹੁਣ ਮੰਗਾਆ ਸੀ ਅੱਜ ਇੱਕ ਸੂਟ ਮੰਗਾਆ ਸੀ ਲੇਕਿਨ ਕੱਪੜਾ ਦਿਖਾਇਆ ਕੁਛ, ਉਹਨਾਂ ਨੇ ਭੇਜਿਆ ਕੁਛ ਸੀ, ਦੇਖੋ ਹੁਣ ਮੈਂ ਪਾਇਆ ਵੀ ਉਹਨੂੰ ਉਹਦੇ ਵਿੱਚ ਪਾ ਤ ਮੈਂ। ਕੰਪਲੇਂਟ ਵਿੱਚ, ਦੇਖੋ ਹੁਣ ਚੇਂਜ ਹੋਜਏਗਾ ਤੇ ਠੀਕ ਏ ਨਹੀਂ ਤਾਂ ਫੇਰ
ਹਾਂਜੀ ਵੈਸੇ ਯੂਜਲੀ ਇਹੀ ਹੁੰਦਾ ਜਾਦ ਜਿਆਦਾ ਅੱਜ ਕੱਲ੍ਹ ਫਰੋਡ ਹੀ ਚੱਲ ਰਹੇ ਨੇ, ਔਨਲਾਈਨ ਸ਼ੋਪਿੰਗ ਦੇ ਨਾਂ ਤੋਂ।
ਬਿਲਕੁਲ-ਬਿਲਕੁਲ। ਅੱਛਾ ਇੰਨੀ ਅੱਛੀ-ਅੱਛੀ
ਹਾਂਜੀ। ਬੰਦਾ ਟਰੱਸਟ ਕਰਕੇ ਮੰਗਾਦਾ, ਤਾਂਹੀ ਤੱਕ ਅੱਗੇ ਕਿ ਹਾਂ ਵਧੀਆ ਉਹ ਹੋਊਗਾ ਤਾਂ ਕਿ ਬੰਦੇ ਦਾ ਟਾਈਮ ਬਚੇ। ਤਾਂ ਕਿ ਉਹਨੂੰ ਟਰੈਵਲ ਨਾ ਕਰਨਾ ਪਵੇ, ਤੇਲ ਦਾ ਖਰਚਾ ਬਚੇ। ਇਸ ਲਈ ਬੰਦਾ ਔਨਲਾਈਨ ਖਰੀਦਦਾ। ਪਰ ਉਹਦੇ ਕਰਕੇ ਹੋਰ ਏ ਕੁਛ ਹੋ ਜਾਂਦਾ।
ਹਾਂ। ਨਹੀਂ ਦੇਖਿਆ ਜਾਏ ਇੱਕ ਪਾਸੇ, ਮਤਲਬ ਫਾਇਦਾ ਵੀ ਬਹੁਤ ਏ ਜਿਵੇਂ ਅੱਜ ਕੱਲ ਅਹ ਇੰਨੇ ਬਜ਼ੁਰਗ ਹੈਗੇ ਕੋਈ ਨਹੀਂ ਚੱਲ ਸਕਦਾ ਹੈਨਾ, ਕੋਈ ਨਹੀਂ ਜਾ ਸਕਦਾ ਬਾਹਰ ਉਪਰ ਠੰਡ ਕਾਰਨ, ਚਲੋ ਬੰਦਾ ਘਰ ਬੈਠੇ-ਬੈਠੇ ਮੰਗਾ ਲੈਂਦਾ। ਹੈਨਾ ਬਟ ਜਦੋਂ ਫਿਰ ਸਮਾਨ ਖ਼ਰਾਬ ਆਂਦਾ ਨਾ, ਫਿਰ ਬਹੁਤ ਉਹ ਗੁੱਸਾ ਆਂਦਾ।
ਹਾਂਜੀ ਗੁੱਸਾ ਆਣਾ ਲਾਜ਼ਮੀ ਹੈ। ਕਿਉਂਕਿ ਬੰਦਾ ਆਪਣਾ ਟਾਈਮ ਵੀ ਖਰਚ ਕਰ ਰਿਹਾ ਆਪਣੀ ਪੈਸੇ ਵੀ ਖਰਚ ਕਰ ਰੇਹਾ, ਤੇ ਤਾਂ ਵੀ ਕੋਈ ਰਿਸਪੋਂਸ ਤੇ ਉਹ ਇੰਨਾ ਜ਼ਿਆਦਾ ਜਿੰਨਾ ਉਹਨੂੰ ਚਾਹੀਦਾ ਸੀ, ਉਨਾ ਨਹੀਂ ਹੁੰਦਾ ਤਾਂ ਬੰਦੇਿਆਂ ਨੂੰ ਗੁੱਸਾ ਤਾਂ ਆਂਦਾ ਈ ਹੈ।
ਬਿਲਕੁਲ ਬਿਲਕੁਲ। ਦੇਖੋ ਹੁਣ ਅਸੀ ਦੁਕਾਨ ਤੇ ਜਾਂਦੇ ਹਾਂ ਅਸੀਂ ਤਾਂ ਵੀ ਤੇ ਦੇਖੋ ਦੇਖਭਾਲ ਕੇ ਚੀਜ਼ ਲੈਂਨੇ ਹਾਂ ਐਵੇਂ ਅਸ ਤੇ ਔਨਲਾਈਨ ਵੀ ਦੇਖੋ ਅਸੀਂ ਦੇਖ ਭਾਲ ਕੇ ਲੈ ਰਹੇ ਆਂ ਬਟ ਸਾਨੂੰ ਸ਼ੋਅ ਕੁਛ ਕਰ ਰਹੇ ਨੇ ਇੰਸਟਰਕਸ਼ਨ ਵਿੱਚ ਲਿਖਿਆ ਉਹਨਾਂ ਨੇ ਕੁਛ ਹੁੰਦਾ ਔਰ ਭੇਜਦੇ ਕੁਛ ਨੇ
ਹਾਂਜੀ, ਇਹ ਤਾਂ ਬਸ ਆਪਣੀ ਉਹ ਹੈ ਇੱਕ ਆਪਣਾ ਬ੍ਰੈਂਡ ਬਨਾਨ ਨੂੰ ਫਿਰ ਰਹੇ ਆ ਬਸ ਇੱਕ ਰੈਪੂਟੇਸ਼ਨ ਹੈ ਜਿਹੜੀ ਉਹਨਾਂ ਦੀ ਗਿਰਦੀ ਜਾ ਰਹੀ ਐ ਉਹ ਕਿ ਉਹੀ ਇਹ ਸੋਚਦੇ ਏ ਕਿ ਹਾਂ ਇੱਕ ਬਸ ਐ ਜਿੰਨਾ ਟਾਈਮ ਚੱਲ ਜੂਗਾ ਤਾਂ ਵਧੀਆ ਗੱਲ ਡਾਊਨਲੋਡਸ ਵੱਧ ਹੋ ਜਾਨਗੇ ਸਾਡੇ ਐਪ ਯੇ ਤਾਂ ਠੀਕ ਆ ਬਾਕੀ ਇਹਨਾਂ ਨੂੰ ਇਹ ਨੀ ਪਤਾ ਕਿ ਰੈਪੂਟੇਸ਼ਨ ਵੀ ਗਿਰਦੀ ਜਾ ਰਹੀ ਏ ਦਿਨ
ਬਿਲਕੁਲ ਬਿਲਕੁਲ ਉਹੀ ਹਲੇ ਮੈਂ ਕਿੰਨਾ ਮਤਲਬ ਰਿਵਿਊ ਚੈੱਕ ਕਰਕੇ ਮੈਂ ਲੈਨੀ ਹਾਂ ਹੈਨਾ ਜਦੋ ਮੈਂ ਹੁਨ ਅੱਜ ਬੀ ਮੇਰਾ ਜਿਹੜਾ ਅੱਜ ਪਾਰਸਲ ਆਯਾ ਨਾ ਉਹਦੇ ਵੀ ਮੈਂ ਪਹਿਲੇ ਬਹੁਤ ਸਾਰੇ ਰਿਵਿਊਜ਼ ਚੈਕ ਕੀਤੇ ਨੇ ਹੁਨ ਮੈਂਨੂੰ ਸੋਚ ਰਹੀ ਹਾਂ ਕਿ ਕੀ ਮਤਲਬ ਰਿਵਿਊ ਕੀ ਫੇਕ ਹੋਨਗੇ
ਹਾਂਜੀ, ਹਾਂਜੀ ਜਿਆਦਾਤਰ ਤਾਂ ਇਹ ਪੈਸੇ ਖ਼ਰੀਦ ਕੇ ਜਿਆਦਾਤਰ ਇਹ ਰਿਵਿਊ ਤਾ ਜਿਹੜੇ ਕਿਉਂਕਿ ਉਹ ਪੇੜ ਕਰ ਦੇ ਕਿਉਂਕਿ ਇਹਨਾਂ ਨੂੰ ਐਂ ਹੁੰਦਾ ਕਿ ਹਾਂ ਪੇਡ ਕਰਕੇ ਯਾਤਰੂ ਕਰਦੇ ਜਿਵੇਂ ਮੇਰੇ ਨਾਲ ਪਿਛਲੀ ਵਾਰ ਹੋਇਆ ਸੀ ਮੈਂ ਮੰਗਆਇਆ ਕੰਪਨੀ ਵੱਲੋਂ ਕਈ ਵਾਰ ਐਂ ਜਿਹੜੇ ਕੰਪਨੀ ਭੇਜਦੀ ਆ ਪਰ ਜਿਹੜੇ ਆਉਂਦੇ ਆ ਆਪਣੇ ਜਿਹੜੇ ਡਿਲੀਵਰੀ ਏ ਇਹ ਵੀ ਗ਼ਲਤ ਕਰ ਦਿੰਦੇ ਏ ਇਹ ਉਲਟ ਫੁਲਟ ਕਰਦੇ ਜਾਂ ਜਾਣ ਕੇ ਕੈਂਸਲ ਕਰ ਦਿੰਨੇ ਆ ਮੇਰਾ ਉੱਧਰ ਤੋਂ ਪਾਰਸਲ ਉੱਧਰ ਤੋਂ ਆ ਗਿਆ ਪਰ ਡਿਲੀਵਰੀ ਆਲੇ ਨੇ ਖੁਦੇ ਕੈਂਸਲ ਕਰੀ ਗਿਆ ਦੋ ਤਿੰਨ ਦਿਨ ਫੋਨ ਨੀ ਚੱਕੇ ਚੌਥੇ ਪੰਜਵੇਂ ਦਿਨ ਫੇਰ ਕਿਤੇ ਜਾ ਕੇ ਪਾਰਸਲ ਇਹਨੇ ਡਿਲੀਵਰ ਕੀਤਾ ਇਹ ਤਿੰਨ-ਚਾਰ ਦਿਨ ਲਾਤੇ ਐਕਸਟਰਾ ਜਿਹੜੇ ਆਪਨੇ ਕੋਲੋਂ ਲਾਤੇ ਇਨੇ
ਹੰ ਬਸ ਉਹੀ ਹੈ ਨਾ ਹੰ ਸਹੀ ਗੱਲ ਏ ਇਸ ਤੋਂ ਚੰਗਾ ਤਾਂ ਬੰਦਾ ਆਪ ਦੁਕਾਨ ਤੇ ਜਾ ਕੇ ਥੋੜਾ ਨਹੀ ਗਰਮੀ ਧੋਪ ਬਰਦਾਸ਼ਤ ਕਰਕੇ ਆਪ ਈ ਬੰਦਾ ਲੈ ਆਏ
ਹਾਂਜੀ ਨਾਲ ਆਪਣੇ ਹਿਸਾਬ ਨਾਲ ਬੰਦਾ ਫੈਬਰਿਕ ਤੇ ਆਪਣੇ ਰੇਂਜ ਦੇ ਹਿਸਾਬ ਨਾਲ ਲੈਂਦਾ ਏ ਉਹਨੂੰ ਐਂ ਤਾਂ ਹੈ ਨੀ ਕਿ ਹਾਂ ਤੇ ਕੱਲ ਨੂੰ ਜੇ ਕੂਛ ਪ੍ਰੋਬਲਮ ਹੋ ਗਈ ਤਾਂ ਆਪਾਂ ਤਾਂ ਖੁੱਦ ਜਾ ਕੇ ਉੱਥੇ ਗੱਲ ਵੀ ਕਰ ਸਕਦੇ ਕਿ ਹਾਂ ਕਿ ਏਨਾ ਟਾਈਮ ਹੋਇਆ ਇੰਨੇ ਚ ਚੀਜ਼ ਖ਼ਰਾਬ ਵੀ ਹੋ ਗਈ ਕਿ ਕੀ ਚੱਕਰ ਹੈ
ਬਿਲਕੁਲ ਸਹੀ ਕਹਿ ਰਹੇ ਔ ਤੁਸੀਂ ਜਿਵੇਂ ਹੁਨ ਅਸੀਂ ਔਨਲਾਈਨ ਚਲੋ ਬਾਕੀ ਚਲੋ ਚੀਜ਼ਾਂ ਤਾਂ ਅੱਜ, ਕੱਲ੍ਹ ਜਿਵੇਂ ਬਹੁਤ ਅੱਛੀ, ਅੱਛੀ ਐਪਸ ਐ ਦੇਖੋ ਬਲਿੰਕਟ ਆ ਰਹੀ ਹੈ ਦਸ ਦਸ ਮਿੰਟ ਇਚ ਸਮਾਨ ਤੁਹਾਨੂੰ ਘਰੇ ਪਹੁੰਚਾ ਦਿੰਦੇ ਨੇ ਨਾ ਚਲੋ ਇਹ ਤਾਂ ਚਲੋ ਤਾਂ ਵੀ ਕਿਸੇ, ਕਿਸੇ ਹੱਦ ਤੱਕ ਨਾ ਆਪਾਂ ਟਰਸਟ ਵੀ ਕਰ ਸਕਨੇ ਹਾਂ ਹੈਨਾ ਦੇਖੋ ਇਏਦਾਂ ਟੇਬਲ ਸਾਰ ਮਤਲਬ ਖਾਣ ਪੀਣ ਵਾਲਾ ਸਾਰਾ ਸਮਾਨ ਹੁੰਦਾ ਬਟ ਜਿਵੇਂ ਇੱਕ ਫੈਬਰਿਕ ਆਲਾ ਅਲੱਗ ਜਿਵੇਂ ਅੱਜ ਕੱਲ੍ਹ ਫਲਿੱਪ ਕਰ ਇਹ ਹੋ ਗਿਆ ਫਲਿਪਕਾਰਟ ਵਗੈਰਾ ਐਮਾਜੋਨ ਹੋਗਿਆ ਨਾ ਅਜ ਜਿਥੋਂ ਮਤਲਬ ਨਾਇਕਾ ਵਗੈਰਾ ਜਿੱਥੋਂ ਮਤਲਬ ਕੱਪੜਿਆਂ ਦਾ ਮਿਲਦਾ ਹੈ ਮੇਨ ਉਹਦੇ ਤੇ ਬਸ ਥੋੜਾ ਜਿਹਾ ਹੁਨ ਮੈਨੂੰ ਵੀ ਡਾਊਟ ਹੋਨਾ ਸ਼ੁਰੂ ਹੋ ਗਿਆ। ਕਿਉਂਕਿ ਮੈਂ ਇੱਕ ਵਾਰੀ ਪਹਿਲੇ ਵੀ ਮੰਗਾਆ ਸੀ। ਮੈਂ ਮਤਲਬ ਦੋ ਸੂਟ ਮੰਗਾਏ ਸੀ ਇਕੱਠੇ ਤੇ ਮੇਰਾ ਇੱਕ, ਇਕ ਚੇਂਜਿਸ ਸੀ ਔਰ ਇੱਕ ਮੈਂ ਰੱਖਣਾ ਸੀ ਬਟ ਉਹ ਆਇਆ ਇੱਕ ਪੰਨੀਏ ਸੀ ਤੇ ਜਿਹੜਾ ਮੈਂ ਉਹ ਪੰਨ੍ਹੀ ਤਾ ਫਿਰ ਮੈਂ ਦਿੱਤੀ ਈ ਨਹੀਂ ਕਿਉਂਕਿ ਮੇਰੇ ਕੋਲ ਦੂਜਾ ਸੂਟ ਜੋ ਸੀ ਤੇ ਉਹ ਭਾਈ ਫਿਰ ਐਵੇਂ ਲੈ ਗਿਆ ਮਤਲਬ ਉਸ ਫੋਟੋ ਖਿ ਕੇ ਲਹਿ ਗਿਆ ਕਹਿੰਦਾ ਕੋਈ ਨਾ ਮੈਂ ਤਾ ਇਹ ਫੋਟੋ ਹੀ ਪੋ ਤੇ ਮੈਨੂੰ ਬਸ ਫਿਰ ਕਿੰਨੇ ਦਿਨ ਔ ਗਏ ਮੇਰੀ ਪੇਮੈਂਟ ਕੀ ਹੋਈ ਮੈਂ ਅੱਗੇ ਫੇਰ ਜਿਹੜਾ ਡਾਇਰੈਕਟ ਸੀ ਮੈਂ ਕੰਪਨੀ ਨੂੰ ਮਤਲਬ ਫੋਨ ਵਗੈਰਾ ਕੀਤਾ ਉਹਨਾਂ ਨੂੰ ਮੈਂ ਸਾਰੇ ਫਰਮੇਸ਼ਨ ਲਿਤੀ ਕਹਿੰਦਾ ਸਾਡੇ ਤਾਂ ਕੋਈ ਡਿਲੀਵਰੀ ਬਏ ਆਏ ਨੀ ਤੁਹਾਡੇ ਕੋਲ ਲੈਣ ਉਹਨਾਂ ਨੇ ਗੱਲ ਹੀ ਮਲ ਮਲੱਪਲਟਾ ਤੇ ਮੇਰਾ ਸੂਟ ਵੀ ਇੰਨੇ ਮਹਿੰਗੇ ਆਲਾ ਸੀ ਉਹ ਉਸ ਤੋਂ ਬਾਅਦ ਮੈਂ ਉਹ ਐਪ ਤੋਂ। ਉਸ ਤੋਂ ਬਾਅਦ ਮੈਂ ਉਹ ਐਪ ਤੋਂ ਕਦੀ ਮੈਂ ਸ਼ੋਪਿੰਗ ਕੀਤੀ ਨੀ ਇਵਨ ਮੈਂ ਉਹ ਅਨਇੰਸਟੋਲ ਕਰ ਦਿੱਤੈ। ਤੇ ਆਈ ਡੀ ਵਗੈਰਾ ਲੋਕ ਔਟ ਕਰਕੇ ਨਾ।
ਬੰਦੇ ਨੂੰ ਗੁੱਸਾ। ਬੳ ਆਉਂਦਾ ਫਿਰੇ ਏਸੇ ਇਸ ਟਾਈਮ ਤੇ ਜਾ ਕੇ ਜਾਂ ਬੰਦੇ ਨੇ ਸਭ ਕੁਛ ਪੇ ਕੀਤਾ ਹੋਇਆ ਜਾਂ ਇੰਨਾ ਉਹ। ਟਾਈਮ ਵੀ ਕਰ ਤਾਂ ਵੀ ਇੰਨਾ ਪ੍ਰੋਬਲਮ ਆਵੇ। ਕਿਉਂਕਿ ਹਕ, ਹੱਕ, ਹੱਕ ਸੱਚ ਦੀ ਕਮਾਈ ਹੋਈ ਹੈ ਕੋਈ ਵੀ ਨਹੀਂ ਛੱਡਣਾ ਚਾਹੁੰਦਾ ਅੱਜ ਕੱਲ੍ਹ ਬੰਦਾ। ਏਨੇ ਔਖੇ ਕਮਾਉਂਦਾ ਪੈਸੇ ਤੇ ਉਹ ਵੀ ਚੱਲ ਜਾਂਦੇ ਆ ਤਾਂ ਫਿਰ ਬੰਦੇ ਨੂੰ ਹੋਰ ਗੁੱਸਾ ਚੜਦਾ।
ਹਮ ਬਿਲਕੁਲ ਸਹੀ ਕਹਿ ਹੇ ਹੋ। ਹਾਂ ਪਤਾ ਹੀ ਦੇਖੋ ਹਰ ਕੋਈ ਹਰ ਕੋਈ ਇਹਨਾਂ ਨੂੰ ਕੀ ਪਤਾ ਬ। ਕੋਈ ਕਿਵੇਂ ਕਮਾ ਰਿਹਾ ਹੈਨਾ।
ਹਾਂਜੀ।
ਕੋਈ ਕਿੰਨੀ ਮੈਹਨਤ ਕਰ ਰਿਹਾ ਕੋਈ ਕਿਵੇਂ ਸਟਰ੍ਰਗਲ ਕਰਕੇ ਕਮਾ ਰਿਹਾ ਹੈਨਾ। ਭਾਵੇਂ ਕਿਸੇ ਦੀ ਕਿਹੜੀ ਮਜਬੂਰੀ ਹੋਣੀ ਕਿਸੇ ਨੂੰ ਕੱਪੜਾ ਲਿੱਤਾ ਹੋਣਾ ਮਜਬੂਰੀ ਵਿੱਚ ਆ ਕੇ।
ਹਾਂਜੀ, ਹਾਂਜੀ।
ਪਰ ਐ ਨਹੀਂ ਸਮਝਦੇ ਪਿੱਛੇ ਆ।
ਹਾਂਜੀ ਜਿਵੇਂ ਕਹਿੰਦੇ ਨੇ ਹੁੰਦੇ ਮਤਲਬ। ਦੁਕਾਨਾਂ ਦੇ ਬਾਹਰ ਕੁਛ ਹੋਰ ਲਿਖਿਆ ਹੁੰਦਾ ਪਰ ਬੰਦਾ ਹੁੰਦਾ ਕੁਛ ਹੋਰ ਆ ਉਹੀ ਹੈ ਜਿਵੇਂ ਚੌਵੀ ਘੰਟੇ ਕਸਟਮਰਸ। ਲਿਖਦੇ ਆ ਕਦੇ ਫੋਨ ਚੱਕਦੇ ਕਦੇ ਨਹੀਂ ਚੱਕਦੇ ਤੇ ਉਹ ਵੀ ਚੱਕ। ਕੇ ਵੀ ਆਪਾਂ ਨੂੰ ਹੋਰ ਇੱਕ ਸਹੀ ਰਾਹ ਤਾਂ ਕਿ ਆਪਾਂ ਨਾ ਹੋਰ ਇਹ ਕੁਛ ਘੁੰਮਾ ਦਿੰਦੇ ਹਾਂ ਗੱਲ ਇਹ। ਅੱਗੇ ਨੂੰ ਇਸ ਨਾਲ ਤਾਂ ਔਫਲਾਈਨ ਸ਼ੋਪਿੰਗ ਵਧੀਆ ਬੰਦਾ। ਕਰੈਕਸ਼ਨ ਵੀ ਕਰਦਾ ਨਾਲ ਇਸ ਹਿਸਾਬ ਨਾਲ ਫੈਮਲੀ ਰਿਲੇਸ਼ਨ ਵੀ ਬਣਦੇ ਬੰਦੇ ਬੰਦਾ ਨੂੰ ਸਮਝ ਲੱਗਦਾ ਕਿ ਹਾਂ ਉਹ ਬੰਦਾ ਵਧੀਆ ਸੀ। ਤਾਂ ਕੀ ਪਤਾ ਉਹ ਤੋਂ ਹੀ ਦੁਬਾਰਾ ਕੱਪੜੇ ਲਿਤੇ ਜਾਵੇ ਕੀ ਪਤਾ ਉਹ। ਸਾ ਘੱਟ ਕਰਦੇ ਬੰਦਾ ਬਾਰਗੇਨਿੰਗ ਵੀ ਉਸ ਹਿਸਾਬ ਨਾਲ।
ਹਾਂ ਸਹੀ ਗਲ ਏ ਬੰਦਾ ਦੁਕਾਨ ਤੇ ਜਾਂਦਾ ਬੰਦਾ ਥੋੜਾ ਜਿਹਾ ਮਤਲਬ ਰੇਟ ਘੱਟ ਘੁੱਟ ਵੀ ਕਰ ਲੈਂਦਾ। ਕਰਾ ਲੈਂਦਾ ਔਨਲਾਈਨ ਤਾਂ ਬਿਲਕੁਲ ਵੀ ਨੀ ਹੁੰਦਾ। ਪਤਾ ਵੀ ਨੀ ਸਾਮਣੇ ਵੇ ਦੁਕਾਨਦਾਰ ਹੈ ਵੀ ਏ ਕਿ ਨਹੀਂ ਹੈ ਕੋਈ ਹੋਰ ਹੀ ਸੇਲ ਕਰ ਰਿਹੈ। ਹੈਨਾ ਕਈ ਤਾਂ ਦੇਖੋ ਅੱਜ ਕੱਲ।
ਵੀ ਨਹੀ ਪਤਾ ਕਿ ਕੱਪੜਾ ਕੀ ਕੀ ਪਤਾ ਕੋਈ ਪਾ ਕੇ ਆ ਰਿਹਾ ਹੋਵੇ ਜਾਂ। ਇੱਥੇ ਤੋਂ ਆ ਰਿਹਾ ਆਪਾਂ ਨੂੰ ਕੁਛ ਨੀ ਪਤਾ ਕੱਪੜੇ ਬਾਰੇ।
ਉਹੀ ਤਾਂ ਮੈਂ ਤੁਹਾਨੂੰ। ਕਹਿ ਰਹੇ ਸੀ ਜਿਵੇਂ ਅੱਜ ਕੱਲ ਤਾਂ ਐਵੇਂ ਹੁੰਦੇ ਨਾ ਕਈ ਅੱਜ ਕੱਲ ਸੈਕਿੰਡ ਹੈਂਡ ਵੀ ਕੱਪੜੇ ਦੇਣਾ ਸ਼ੁਰੂ ਕਰ ਦਿੰਦੇ ਨੇ। ਧੋ ਧੂ ਕੇ ਸਾਨੁੰ ਕੀ ਪਤਾ। ਤਾਂ ਸਾਡੇ ਕੋਲ ਤਾਂ ਕਹਿੰਦਾ ਔਡਰ ਆਨਾ ਹੁੰਦਾ ਕਈ ਤੇ ਦੇਖੋ ਔਨਲਾਈਨ ਹੀੋ ਦੇਖੋ ਪੇਮੈਂਟ ਕਰ ਦਿੰਦੇ ਨੇ। ਅਗਰ ਘਰ ਵੀ ਦੇਖੋ ਆਉਂਦਾ ਨਾ ਕੈਸ਼ ਔਨ ਡਿਲੀਵਰੀ ਪਹਿਲੇ ਉਹ ਪੇਮੈਂਟ ਫੜਦੇ ਨੇ ਕਹਿੰਦੇ ਉਸ ਤੋਂ ਬਾਅਦ। ਤੁਸੀਂ ਖੋਲੋ ਫੇਰ ਉਹ ਹਾਂ ਬਿਲਕੁਲ -ਬਿਲਕੁਲ।
ਹਾਂਜੀ। ਉਹ ਵੀ ਆਪਣੇ ਵੱਲੋਂ ਕਈ ਵਾਰ ਆਹ ਜ਼ਿਆਦਾਤਰ ਤੰਗ ਕਰਦੇ ਆਾਂ ਬਹੁਤ ਜ਼ਿਆਦਾ ਉਸ ਚੀਜ਼ ਦੇ ਵਿੱਚ ਵੀ। ਜਾਂ ਓਟੀ ਪੀ ਆਂਦਾ ਜਾਂ ਓ ਟੀ ਪੀ ਤਾਂ ਅੱਜ ਕੱਲ ਤਾਂ ਹੋਰ ਫਰੋੜ। ਓ ਟੀ ਪੀ ਲੇ ਲੈਂਨੇ ਆ ਪਰ ਹੁੰਦਾ ਕੋਈ ਹੋਰ ਚੀਜ਼ ਦਾ ਓ ਟੀ ਪੀ। ਵੀ ਆ ਲੋਕ ਦੇ ਵੀ ਦਿੰਦੇ ਆ ਅੱਜ ਕੱਲ ਪਾਗਲ ਹੋ ਜਾਂਦੇ ਆ ਲੋਕ ਜ ਸਟਾਰਟਿੰਗ ਚ ਗੱਲ ਹੋਈ ਸੀ ਸਕੈਮ ਹੋਏ ਸੀ ਇਹ। ਓ ਟੀ ਪੀ ਕਿਸੇ ਹੋਰ ਚੀਜ਼ ਦਾ ਸੀ ਬੈਂਕ ਦਾ ਸੀ। ਆਪਾਂ ਦੇ ਦਿੰਨੇ ਹੋਰ ਤਾਂ ਉਹਦੇ ਨਾਲ ਜਿਹੜਾ ਫਰੋਡ ਜਦਾ ਹੋਰ ਵੀ ਵਧੇ ਨੇ।
ਹਾਂ ਦੇਖੋ ਅਸੀਂ ਤਾਂ ਚਲੋ ਸਾਨੁੰ ਤਾਂ ਪੜ੍ਹੇ ਲਿਖੇ ਤੇ ਚਲੋ। ਪਹਿਚਾਣ ਲੈਣਗੇ ਨਾ ਓ ਟੀ ਪੀ ਕਿਸ ਚੀਜ਼ ਦੈ ਜੇੜੇ ਮਤਲਬ ਬਜ਼ੁਰਗ। ਨੇ ਜਾਂ ਬੱਚੇ ਹੈਗੇ ਨੇ ਜਿਹਨਾਂ ਨੂੰ ਸਮਝ ਨਹੀਂ ਆਾਲੇ ਹਨਾ ਸ਼ੋਪ ਕਰਨ ਦੀ ਉਹ ਦੇ ਦੇਣ ਬਏ ਚਾਂਸ ਹਨਾ ਕਿੰਨਾ ਨੁਕਸਾਨ ਹੈ ਦੇਖੋ ਅੱਗੇ ਪੇਰੈਂਟਸ ਦਾ
ਹਾਂਜੀ ਇਹ ਫੈਬਰਿਕ ਦੇ ਮਾਮਲੇ ਚ ਬੰਦਾ ਰਿਸਕ ਨਾ ਲਵੇ ਇਹਦੇ ਨਾਲ ਤਾਂ ਠੀਕ ਹੈ ਬੰਦਾ ਖੁਦ ਚੱਲ ਜਾਵੇ। ਐ ਬਲਿੰਕਟ ਤੇ ਇਹਨਾਂ ਦੇ ਵਰਗੇ ਜਿਹੜੇ ਸਵੀਗੀ ਹੋਰ ਚੀਜ਼ਾਂ ਨੇ ਇਹਨਾਂ ਤੇ ਬੰਦਾ ਫੇ ਕਰ ਲੈਂਦਾ ਇੱਕ ਟਾਈਮ ਤ ਕਿਉਂਕਿ ਇਹਨਾਂ ਦਾ ਬੰਦਾ ਦੇਖਭਾਲ ਕਰਕੇ ਲੈਂਦਾ ਕਿਉਂਕਿ ਅੱਜ ਕੱਲ੍ਹ ਜਿਹੜੇ ਹੁਣ ਆਹ ਹੋ ਗ ਬੰਦੇ ਜਿਹੜੇ ਬਜ਼ੁਰਗ ਨੇ ਦਵਾਈਆਂ ਮੰਗਉਦੇ ਨੇ ਜਾਂ ਹੋਰ ਚੀਜ਼ਾਂ ਮੰਗਉਦੇ ਨੇ ਇਹ ਚੀਜ਼ਾਂ ਇਹਨਾਂ ਲਈ ਹੈਲਪ ਫੁਲਾ ਕਿਉਂਕਿ ਬਜ਼ੁਰਗ ਬੰਦਾ ਕਈ ਵਾਰ ਜਿਹੜਾ ਇਕੱਲੇ ਵੀ ਰਹਿੰਦੇ ਨੇ ਜਿਹਨਾਂ ਦੇ ਮ ਬੱਚੇ ਆ ਕਿਤੇ ਹੋਰ ਬਾਹਰ ਰਹਿੰਦੇ ਤਾਂ ਉਹ ਦਵਾਈਆਂ ਮੰਗਵਾ ਲੈਂਦੇ ਆ ਦੂਰ ਤੋਂ ਜਾਂ ਹੋਰ ਖਾਣ ਪੀਣ ਦੇ ਤਾਂ ਉਹਨਾਂ ਲਈ ਫਾਇਦੇਮੰਦ ਚੀਜ਼ ਹੈ ਇਹ ਬਹੁਤ ਜ਼ਿਆਦਾ ਕਿ ਟੈਕਨੋਲੋਜੀ ਜਿਵੇਂ ਕਹਿੰਦੇ ਨੀ ਕਿੰਦੇ ਕਿ ਦੋ ਸਿੱਕੇ ਇੱਕ ਪਹਿਲੂ ਹੈ ਕਿ ਹਾਂ ਕਿਤੇ ਵਧੀਆ ਵੀ ਹੈ ਕਿਤੇ ਘਟੀਆ ਵੀ ਆ
ਹਾਂ ਬਸ ਉਹੀ ਨਾ ਹਮ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਹਾਂ ਐਸੀ ਗੱਲ ਨਹੀਂ ਕਈ ਵਾਰੀ ਫੈਬਰਿਕ ਅੱਛਾ ਵੀ ਹੁੰਦਾ ਬਸ ਉਹ ਡਿਪੈਂਡ ਕਰਦੇ ਨਾ ਤੁਸੀਂ ਕਿਹੜੀ ਸਾਈਡ ਤੋਂ ਮੰਗਵਾ ਰਹੇ ਹੋ। ਹਾਂ।
ਹਾਂਜੀ।
ਜਿਵੇਂ ਅੱਜ ਕੱਲ ਤਾਂ ਹੁਣ ਸਾਈਟਸ ਹੀੰਨੀਆਂ ਚੱਲ ਗਈਆਂ ਐਪਸ ਤਾਂ ਚਲੋ ਚੱਲੇ ਹੋਏ ਸੀ ਅਜ ਕੱਲਲ ਤਾਂ ਇੰਸਾਗ੍ਰਾਮ ਤੇ ਪੇਜਿਸ ਵੀ ਕਿੰਨੇ ਬਣ ਗਏ ਤੁਸੀਂਖ ਹੀ ਹੋਣੇ ਨੇ ਕਿਂਕਿ ਆਲਮੋਸਟ ਦੇਖੋ ਹਰ ਕੋਈਲ ਲ ਮੀਡੀਆ ਤੇ ਹੈਗਾ ਹੈ ਤੇ ਨਲਾਈਨ ਦੇਖੋ ਹਰ ਕੋਈ ਪੇਜਿਸ ਤੋਂ ਵੀ ਕਈ ਸ਼ੋਪਿੰਗ ਕਰ ਰਹੇ ਨੇ
ਹਾਂਜੀ ਹਾਂਜੀ।
ਹਾਂਜੀ।
ਇਹਦੇ ਵਧੀਆ ਬੰਦਾ ਔਨਲਾਈਨ ਭੇਜੇ ਹੋਰ ਬੰਦਾ ਕਾਫੀ ਜ਼ਿਆਦਾ ਹੋਰ ਜਦਾ ਬੰਦਾ ਕਾਫੀ ਸਕਰੋਲ ਕਰਦਾ, ਅੱਜ ਕੱਲ ਤਾਂ ਜਿਵੇਂ ਕਹਿੰਦੇ ਨੇ ਹੁੰਦੇ ਥਮ ਸਾਰੇ ਕੋਲ ਅੰਗੂਠਾ ਹੈਗਾ। ਬੰਦਾ ਜਿੰਨਾ ਮਰਜ਼ੀ ਸਕਰੋਲ ਕਰੀ ਜਾਵੇ, ਬੰਦੇ ਦੇ ਉੱਪਰ ਆ। ਤੇ ਉਸ ਹਿਸਾਬ ਨਾਲ ਬੰਦਾ ਵਿਹਲੇ ਟਾਈਮ ਤੇ ਬਹੁਤ ਚੀਜ਼ਾਂ ਫਾਈੰਡ ਕਰਾ। ਬੰਦਾ ਮੂਵੀਜ਼ ਕਯੋਸ ਹੁੰਦੀ ਹੈ ਕਿ ਹਾਂ ਜੀ, ਕਿ ਜੇ ਬੰਦਾ ਜਿਵੇਂ ਦੇਖ ਲੈਂਦਾ ਆਪਣੇ ਦੋਸਤ ਨੂੰ ਦੇਖ ਲਵੇ, ਕਿ ਹਾਂ ਇਹੇ ਇਹ ਜੈਕਟ ਇਹ ਤਾਂ ਉਹ ਵੀ ਦੇਖਦਾ ਕਿ, ਕਿੱਥੇ ਮਿਲ ਰਹੀ ਹੈ ਕਿਆ ਫੈਬਰਿਕ ਆ। ਉਸ ਹਿਸਾਬ ਨਾਲ ਬੰਦਾ ਹਰ ਚੀਜ਼ ਦੇਖਦਾ ਅੱਜ ਕੱਲ੍ਹ, ਦੇਖ ਪਰਖ ਕੇ ਲੈਂਂਦਾ।
ਹਾਂ ਸਹੀ ਗੱਲ ਹੈ, ਚਲੋ ਅੱਜ ਕੱਲ ਵੈਸੇ ਇਕ ਪਾਸੇ ਦਾ ਸੁੱਖ ਵੀ ਹੈ ਦੇਖੋ ਕਿੰਨਾ। ਜਿਵੇਂ ਅਸੀਂ ਕੋਈ ਚੀਜ਼, ਸਾਨੂੰ ਲੱਭਣੀ ਹੋਵੇ ਹੈਨਾ ਤੇ ਅਸੀਂ ਬਾਜ਼ਾਰਾਂ ਜਾ ਕੇ ਇੱਕ ਦੋ ਦੁਕਾਨਾਂ ਤੇ ਨਾ ਜਾਈਏ ਬੈਟਰ ਏ, ਸਿੱਧਾ ਆਪਣੇ ਫੋਨ ਵਿਚ ਫੋਟੋ ਖਿੱਚ ਕੇ ਪਾ ਦੇ ਅਪਲੋਡ ਕਰਦੇ ਤੁਹਾਨੂੰ ਸੇਮ ਉਹੀ ਚੀਜ਼ ਮਿਲਲੇਗੀ, ਸੇਮ ਤੁਹਾਨੂੰ ਉਹੀ ਸਾਈਟਸ ਮਿਲਣਗੀ ਵੀ ਇਹ ਸਾਈਡ ਤੇ ਇੰਨੇ ਦੀ ਹੈ, ਇਹ ਸਾਈਡ ਤੇ ਮਤਲਬ ਅਮ, ਤੁਹਾਨੂੰ ਇੱਕ ਤਰ੍ਹਾਂ ਦਾ ਕੰਪੇਅਰ ਵੀ ਕਰਕੇ ਵਿਖਾ ਦੇਣਗੇ, ਉਹ ਰੇਟ ਵਗੈਰਾ, ਹਾਂ ਜਿਹਦੇ ਨਾਲ ਦੇ ਸੌਖਾ ਵੀ ਹੋ ਜਾਂਦਾ ਹੈ ਸਾਨੂੰ ਕਾਫੀ।
ਹਾਂਜੀ, ਉਹੀ ਹੈ ਜਿਵੇਂ ਕੰਪੇਅਰ ਕਰਕੇ ਬੰਦੇ ਨੂੰ ਇਹ ਵੀ ਪਤਾ ਲੱਗ ਜਾਂਦਾ ਕਿ ਕਿੰਨੇ ਦਿਨਾਂ ਦੇ ਵਿੱਚ ਮਿਲਜੂਗੀ। ਜੇ ਮੈਂ ਇਹਤੋਂ ਮੰਗਾਂਵਾ ਤੇ ਇਹ ਕਿੰਨਾ ਟਾਈਮ ਲਊਗਾ ਜੇ ਇਹਤੋਂ ਮੰਗਾਂਵਾ ਤੇ ਇਹ ਕਿੰਨਾ ਟਾਈਮ ਲਊਗਾ। ਤਾਂ ਐਂ ਕੁਛ ਐਂ ਕੁਛ ਫਾਇਦੇ ਵੀ ਆ, ਪਰ ਨੁਕਸਾਨ ਵੀ ਬਹੁਤ ਨੇ। ਉਹ ਬੰਦੇ ਤੇ ਡਿਪੈਂਡ ਆ ਬੰਦਾ ਕਿਵੇਂ ਚੱਲਦਾ ਬੰਦੇ ਦੇ ਖੁਦ ਦੇ ਹੱਥ ਦੇ ਵਿੱਚ ਹੈ, ਫਾਇਦੇ ਤੇ ਨੁਕਸਾਨ।
ਹਾਂ ਸਹੀ ਗੱਲ ਹੈ, ਦੇਖੋ ਜਿੰਨੇ ਤਾਂ ਬਹੁਤ ਸਾਰੀ ਸ਼ੋਪਿੰਗ, ਜਿੰਨੇ ਤਾਂ ਜੇ ਸਟਾਰਟਿੰਗ ਤੋਂ ਔਨਲਾਈਨ ਸ਼ੋਪਿੰਗ ਹੈ, ਦੇਖੋ ਨੂੰ ਤਾਂ ਬਹੁਤ ਅੱਛੀ ਨੌਲੇਜ ਹੈ। ਹੁਣ ਸਾਡੇ ਵਰਗਾ ਜਿਹੜਾ ਕਦੀ ਕਦੀ ਕਰਦਾ ਹੈਨਾ, ਕਦੀ ਕਦੀ ਜਿਵੇਂ ਐਮਰਜੈਂਸੀ ਹੋਈ ਫਿਰ ਹੀ ਆਪਾਂ ਕਰਾਂਗੇ ਨਹੀਂ, ਆਲਮੋਸਟ ਦੇਖੋ ਜ਼ਿਆਦਾਤਰ ਤਾਂ ਅਸੀਂ ਦੇਖੋ ਦੁਕਾਨਾਂ ਤੇ ਜਾਣ ਹੀ ਪ੍ਰੈਫਰ ਕਰਨੇ ਆਂ। ਉਹਨਾਂ ਲਈ ਕੋਈ ਮੁਸ਼ਕਿਲ ਹੁੰਦੀ ਹੈ, ਬਾਕੀ ਚਲੋ ਅਹ ਯੂ ਕਹਿੰਦੇ ਆ ਵੀ ਆਪਣਾ ਦੇਖਭਾਲ ਕੇ, ਵਿਊਜ ਵਗੈਰਾ ਦੇਖ ਕੇ ਸ਼ੋਪਿੰਗ ਕਰੋ ਹਮੇਸ਼ਾ ਹੈਨਾ।
ਸਭ ਕੁਛ ਦੇਖ ਕੇ, ਪਰਖ ਕੇ, ਚੀਜ਼ ਲੈਣੀ ਚਾਹੀਦੀ ਹੈ।
ਚਲੋ ਠੀਕ ਹੈ ਫੇਿਰ, ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਹਾਂ ਹਾਂਜੀ-ਹਾਂਜੀ, ਚਲੋ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।